ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ ਕੀ ਹਾਲ ਐ?
ਹਾਲ ਵਧੀਆ ਲੇਟੀ ਹੋਈ ਸਾ, ਦਰਦਾਂ ਕਿਸੇ ਵੇਲੇ ਦਰਦਾਂ, ਛਿੜ ਪੈਂਦੇ ਆ ਕਿਸੇ ਵੇਲੇ ਸਹੀ ਹੋ ਜਾਂਦੀ ਐ।
ਅੱਛਾ-ਅੱਛਾ ਹਾਂ ਬਸ ਅੱਜ ਕੱਲ ਇਹੀ ਪ੍ਰੋਬਲਮ ਹੈ। ਜਵਾਨ ਹੋਣ ਬੁੱਢੇ ਹੋਣ ਬੱਚੇ ਹੋਣ ਦਵਾਈਆਂ।
ਹੂੰ-ਹੂੰ, ਇਹਵੇ ਨਾ ਕਿਸੇ ਵੇਲੇ ਥੋੜਾ ਜਿਹਾ। ਠੰਡਾ ਠੁੰਡਾ ਲਲੇ ਦਾ ਦਿਲ ਕਰਦਾ ਗਰਮੀ ਕਰਕੇ,
ਹੂੰ,
ਤੇ ਉਠਣ ਦਾ ਪੀਤਾ ਵੀ ਜਾਂਦਾ ਤੇ ਉਦੋਂ ਫਿਰ ਜੜ ਜ਼ਿਆਦਾ, ਫ ਰੋਣ ਲੱਗ ਜਾਂਦੀਆਂ ਵੈਸੇ ਤੇ ਬੜੇ ਪੁਰਾਣੀਆਂ, ਚਲਦੀਆਂ ਪਈਆਂ ਐ। ਬੜੇ ਦਵਾਈਆਂ ਕੀਤੀਆਂ ਬੜੇ ਡਾਕਟਰਾਂ ਕੋਲ ਇਲਾਜ ਕੀਤਾ ਐਕਸ ਵੀ ਕਰੀ ਦੀਆਂ ਫਿਰ ਜਦੋਂ ਕੋਈ ਆ ਜਾਏ।
ਉਲਟਾ ਸਿੱਧਾ ਖਾਧਾ ਜਾਂਦਾ।
ਹਾਂ ਅਰੇ ਅੱਜ ਕੱਲ ਨਾ ਪ੍ਰੋਬਲਮ ਵੀ ਸਭ ਨੂੰ ਬੜੀ ਹੋਈ ਦੀ ਹੈ। ਅਹ ਸ਼ੂਗਰ ਗਠੀਏ ਦੀ ਹਾਰਟ ਦੀ, ਮਤਲਬ ਜਿਆਦਾਤਰ ਤੁਸੀਂ ਡਾਕਟਰ ਕੋਲ ਚਲੇ ਜਾਓ ਨਾ ਕਿਸੇ ਦੁਕਾਨ ਤੇ, ਤੇ ਕਿਸੇ ਡਾਕਟਰ ਕੋਲ ਇਨੇ ਪੇਸ਼ੈਂਟ ਭਰੇ ਦੇ ਹੈ। ਤੇ ਮੈਂ ਤੇ ਆਪ ਸ਼ਾਮੀ ਦਵਾਈ ਲੈ ਕੇ ਆਈ ਆਾਂ ਮੈਨੂੰ ਆਪ ਸ਼ੂਗਰ ਦੀ ਸ਼ੂਗਰ, ਦੀ ਪ੍ਰੋਬਲਮ ਹੋਈ ਦੀ ਏ,
ਉਹ ਤੁਹਾਡੀਆਂ ਛੋਟੀਆਂ-ਛੋਟੀਆਂ ਉਮਰਾਂ ਚ ਹਾਂ,
ਤੇ, ਹੂੰ, ਤੇ ਉਹ ਮੇਰੇ ਹਸਬੈਂਡ ਨੂੰ ਵੀ ਸ਼ੂਗਰ ਹੈ ਸਾਡੇ ਮੰਮਾ ਨੂੰ ਗਠੀਆ, ਤੇ ਹਾਂ ਮੈਂ ਆਪ ਸ਼ਾਮੀ ਦਵਾਈ ਲੈਣ ਗਈ ਦੀ ਸਾਂ, ਤੇ ਸ਼ੂਗ ਸ਼ੂਗਰ ਕਹਿੰਦੇ ਪਰ ਜਰਾ ਜੀ, ਨਾ ਕੁਛ ਦੇਖੋ ਸ਼ੂਗਰ ਹੈਗੀ ਹੈ ਤੇ ਸ਼ੂਗਰ ਵਿੱਚ ਬੰਦਾ ਕੀ ਕੀ ਕੀ ਛੱਡਦਾ,
ਕਹਿੰਦੇ ਸ਼ੂਗਰ ਜਿਹੜੀ ਹੈ ਉਹ ਰੋਟੀ ਵੀ ਸ਼ੂਗਰ ਹੈ ਦੱਸੋ? ਬੰਦਾ ਖਾਏ ਕਿ ਜਿਹੜੀ ਕਨਾਕ ਉਹ ਵੀ ਸ਼ੂਗਰ ਏ, ਮਿੱਠਾ ਵੀ ਸ਼ੂਗਰ ਹੈ ਦੱਸੋ ਬੰਦਾ, ਉਹੀ ਬੰਦੇ ਪਹਿਲੋਂ ਲੋਕ ਇੰਨਾ ਇੰਨਾ ਮਿੱਠਾ ਖਾਂਦੇ ਨੇ ਅੱਛਾ ਹੁਣ ਜਿਹੜੇ ਸਾਡੇ ਘਰਾਂ ਵਿੱਚ ਜਿਹੜੇ ਕੰਮ ਕਰਨ ਵਾਲੀਆਂ ਇਹਨਾਂ-ਇਹਨਾ ਮਿੱਠਾ ਖਾਂਦੀਆਂ। ਚਾਹ ਨੂੰ ਫਿੱਕੀ, ਪੀਂਦੀਆਂ ਏਡਾਂ ਤੇਜ਼ ਮਿੱਠਾ ਉਹਨਾਂ ਨੂੰ ਉਹਨਾਂ ਨੂੰ ਸਵਾਦ ਹੀ ਨਹੀਂ ਆਉਂਦਾ। ਕਿਉਂ ਉਹਨਾਂ ਦਾ ਡਾਇਜੈਸਟ ਹੋ ਜਾਂਦਾ ਨਾ ਉਹ ਮਿਹਨਤ ਬੜੀ ਕਰਦਾ।
ਮਿਹਨਤ ਬੜੀ ਕਰਦੀ ਐ ਅਸੀਂ ਲੋਕਾਂ ਨੇ ਇਨਾ ਕੰਮ ਕਰਨਾ ਦੀ ਰੋਟੀ ਬਣਾਈ। ਜਾਂ ਬਾਹਰ ਦਾ ਹਾਂ ਲੇਟ, ਸਾਨੂੰ ਓਨਾ ਹੀ ਕੰਮ ਸਾਡਾ ਬਹੁਤ, ਕਿਉਂਕਿ ਪਹਿਲੇ ਪਹਿਲੇ ਜਿਹੜੇ ਕੰਮ ਵਾਲੀਆਂ ਨੇ ਇਹਨਾਂ ਨੇ ਰੋਟੀ ਬਣਾਈ ਉੱਥੇ ਸੁਟਿਆ ਤੇ ਜਾਏ ਉਹ ਸਾਡੇ ਕੰਮ ਹੁੰਦੇ ਨੀ ਨਾ ਹੈਗੇ ਰੋਟੀ ਬਣਾਈ ਜਾਂ ਡਾਇਨਿੰਗ, ਟੇਬਲ ਲਗਾ। ਪੂਰਾ ਸਾਫ਼ ਕਰਨਾ ਹੈ ਕਿਚਨ ਸਾਫ਼ ਚਾਹੀਦੀ ਹੈ ਬੈਡ ਸਾਫ਼ ਚਾਹੀਦਾ। ਮਤਲਬ ਉੱਪਰਲੇ ਕੰਮ ਸਾਡੇ ਲੋਕਾਂ ਦੇ ਬਹੁਤ ਨੇ ਬੱਚੇ ਨੇ, ਹੂੰ, ਬੱਚੇ ਨੇ ਹਾਂ ਹਾਂਜੀ, ਬੱਚੇ ਨੇ ਬੱਚਿਆਂ ਨੂੰ ਖਾਣੇ ਵੱਖਰੇ-ਵੱਖਰੇ ਚਾਹੀਦੇ ਜੇ ਤੇ ਇਹ ਪਹਿਲੇ ਹੁੰਦਾ ਸੀ ਅਸੀਂ ਜਦੋਂ ਬੱਚੇ ਸ ਇੱਕ ਨਾਸ਼, ਤਾ ਬਣਿਆ ਮਾਵਾਂ ਨੇ ਕਹਿਣਾ ਇਹ ਬਣਿਆ ਇਹ ਬਣਿਆ।
ਤਿੰਨ ਮੈਂਬਰ ਏ ਤੇ ਤਿੰਨਾਂ ਲਈ ਵੱਖਰਾ-ਵੱਖਰਾ, ਵੱਖਰਾ ਬਣੇਗਾ ਹਾਏ ਬੜੇ ਸੱਚੇ ਟਾਈਮ ਖ਼ਰਾਬ ਹੋਣ ਲੱਗ ਗਏ ਨੇ,
ਹਾਂ ਚਾਰ ਬੰਦੇ ਨੇ ਚਾਰ ਤਰਾਂ ਦਾ ਨਾਸ਼ਤਾ ਬਣਦਾ। ਕਿਸੀ ਨੇ ਹਾਂ-ਹਾਂ, ਮੇਰੇ ਘਰ ਤੇ ਉਹ ਮੇਰੇ ਮੇਰੀ ਸੱਸ ਵੀ, ਬਜ਼ੁਰਗ ਨੇ ਤੇ ਬੱਚੇ ਵੀ ਨੇ, ਮੈਨੂੰ ਤੇ ਇੱਕ ਕਿਸਮ ਦੇ ਬੱਚੇ ਪਾਲਣੇੇ ਪੈ ਰਹੇ ਨੇ ਬੱਚਿਆਂ ਨੂੰ ਵੀ ਬੱਚਿਆਂ ਵਾਸਤੇ
ਨੇ ਬਜ਼ੁਰਗਾਂ ਦਾ ਹਾਲ ਤੇ ਬੱਚੇ,
ਹਾਂ ਬੱਚਿਆਂ ਨੂੰ ਬੱਚਿਆਂ ਵਾਖਣ ਟ੍ਰੀਟ ਕਰਨਾ, ਜੇਹੜਾ ਬਜ਼ੁਰਗ ਏ ਉਹਨੂੰ ਵੀ ਟਰੀਟ ਕਰਨਾ ਤੇ, ਮਤਲਬ ਮੈਂ ਅਸੀਂ ਲੋਕ ਦੇ ਵਿੱਚ ਫਸ ਜਾਂਦੇ ਹਾਂ ਨਾ, ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਕੁਛ
ਆਪਣਾ ਬੰਦਾ ਨਾ ਉਹੋ ਜਿਹਾ ਸਵਾਦ ਨਹੀਂ ਲੈ ਸਕਦਾ ਕਿਉਂ ਉਹ ਆਪ ਹੀ ਪਰੇਸ਼ਾਨ ਹੋਯਾ ਪਯਾ। ਕਿ ਮੈਂ ਉਹਨੂੰ ਵੀ ਦੇਖਣਾ ਮੈਂ ਉਹਨੂੰ ਵੀ ਵੇਖਣਾ ਆਪ ਫੇਰ ਤੇ ਇੱਕ ਖਾਣੇ ਪੀਣੇ ਦਾ ਸਾਡਾ ਟਾਈਮ ਵੀ ਗ਼ਲਤ ਹੋ ਜਾਂਦਾ ਬਈ ਜਿਸ ਟਾਈਮ, ਤੇ ਖਾਣਾ ਚਾਹੀਦਾ ਉਸ ਟਾਈਮ ਅਸੀਂ ਹਜੇ ਵੇਹਲੇ ਨੀ ਹੁੰਦੇ ਉਸ ਤੋਂ ਬਾਅਦ ਅਸੀਂ ਖਾਨਾ ਖਾਯਾ। ਤੇ ਅਸੀਂ ਸੌਂ ਗਏ ਤੇ ਉਹ ਵੀ ਉਹ ਵੀ ਵੇਖੋ ਦਾਲਾਂ ਤੇ ਕਿੰਨੀਆਂ ਇੰਨਾ ਕ ਕ੍ਰਿਸਟੋਲ ਹੁੰਦਾ ਹੈ ਨਾ ਕ੍ਰਿਸਟੋਲ ਜਿਹੜਾ ਹੁੰਦਾ ਇਹ ਦਰਦਾਂ ਹੀ ਮਾਰਦਾ ਇਹਦੀ ਨਿਸ਼ਾਨੀ ਏ ਵੇ।
ਹਾਂਜੀ,
ਡਾਕਟਰ ਸੀ ।ਮੈਨੂੰ ਉਹ ਕਹਿੰਦੇ ਸੀ। ਤੁਸੀਂ, ਰਾਤ ਨੂੰ ਦਾਲ ਨਹੀਂ ਖਾਣੀ ।ਛਿਲਕੇ ਵਾਲੀ ਖਾਲੋ ਕਰਕੇ। ਤੇ, ਰਾਤ ਨੂੰ ਤੁਸੀਂ ਇਹ ਸਬਜ਼ੀ ਖਾ ਕੇ, ਰੋਟੀ ਨਾਲ ਸਬਜ਼ੀ ਖਾਣੀ ਹੈ ।ਇੱਕ ਦਿਨ ਮੈਨੂੰ ਏਸ ਹੋਇਆ ।ਮੈਂ, ਉਹ ਜਾਂਦੀ ਸੀ ਆਪਣੇ ਗੋਡਿਆਂ ਨੂੰ ਠੀਕ ਕਰਵਾਣ ।ਟ੍ਰੀਟਮੈਂਟ! ਤੇ! ਮੈਨੂੰ ਲੂਜ ਮੋਸ਼ਨ ਜਿ ਹੋ ਗਏ । ਤੇ ਮੈਂ ਸਵੇਰੇ ਜਦੋਂ ਉਹਦੇ ਕੋਲ ਡਾਕਟਰ ਕੋਲ ਜਾਣਾ ਤੇ ।ਮੇਰਾ ਕਾਫ਼ੀ ਲੰਬਾ ਇਲਾਜ ਹੋਇਆ ।ਮੈਂ! ਤੇ, ਮੈਂ ਗਈ ਤੇ ਮੈਂ ਉਹਨੂੰ ਕਿਹਾ! ਮੇਰੇ ਤੇ! ਅੱਜ ਮੈਂ ਸਾਰੀ ਰਾਤ ਨੀ ਸੁੱਤੀ। ਮੈਨੂੰ, ਮਤਲਬ ਇੰਨੀ ਦਰਦ ਵੀ ਹੋਈ ਹੈ। ਤੇ ਕੁੱਛ ਮੇਰੀਆਂ ਲੱਤਾਂ ਦਰਦ ਹੋਣ ।ਕੁਛ ਮੈਨੂੰ, ਉਹ ਲੂਜ ਮੋਸ਼ਨ। ਕਹਿੰਦੀ ਆਪ ਨੇ ਖਾਯਾ ਕਯਾ? ਮੈਂ ਕਿਹਾ! ਮੈਂ, ਅਰਹਰ ਦੀ ਦਾਲ ਖਾਈ। ਉਹ ਕਹਿੰਦੀ। ਮੈਨੂੰ ਇੰਨਾ ਗੁੱਸਾ ਉਹਨੇ ਕੀਤਾ। ਕਹਿੰਦੀ, ਮੇਰੀ ਤੇ । ਜਿਤਨਾ ਮੈਂ ਠੀਕ ਕਰ ਰਹੀ ਸੀ। ਠੀਕ ਕੀਤਾ। ਤੁਸੀਂ ਤੇ ਮੇਰਾ ਸਾਰਾ ਹੀ ਜੀਰੋ ਕਰ ਦਿੱਤਾ। ਉਹ ਹਿੰਦੀ ਬੋਲਦੀ ਸੀ ਨਾ। ਤੇ ਮੈਂ ਕਿਹਾ! ਦੱਸੋ ਮੈਂ ਮੈਂ ਸੋਰੀ ਬੋਲਿਆ ਉਹਨੂੰ। ਮੈਂ ਕਿਹਾ! ਬਈ- ਮੇਰੇ ਕੋਲ ਗ਼ਲਤੀ ਹੋ ਗਈ ਹੈ ।ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਜਾ ਮੈਂ ਲਿਖ ਦਿੰਦੇ ।ਬਈ ਇਹ ਇਹ ਦਾਲਾਂ ਨਹੀਂ ਖਾਣੀਆਂ ਤੁਸੀਂ। ਤੇ ਫਿਰ ਮੈਨੂੰ ਕਹਿੰਦੇ ਨਹੀਂ ਤੁਸੀਂ ਘਰ ਜਾ ਕੇ, ਧੁੱਪੇ! ਲੰ ਲੰਮੇ ਪੈ ਜਾਓ। ਤੁਹਾਨੂੰ ਪੂਰੀ ਪੂਰਾ ਤੁਸੀਂ ਆਰਾਮ ਕਰਨਾ ।ਕੋਈ ਐਕਸਰਸਾਈਜ਼ ਨਹੀਂੀ ਅੱਜ ਕਰਨੀ। ਕੋਈ ਕਹਿੰਦੇ! ਜਦੋਂ ਇਹ ਲੂਜ ਮੋਸ਼ਨ ਹੁੰਦੇ ਨੇ। ਮਤਲਬ ਤੁਹਾਡੀਆਂ ਨਸਾਂ ਸਾਰੀਆਂ ਵੀਕ ਹੋ ਜਾਂਦੀਆਂ।
ਹਮ!
ਇਸ ਕਰਕੇ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰਨੀ। ਉਹ ਬਹੁਤ ਸੋਹਣਾ ਕਰਵਾਂਦੀ ਸੀ। ਐਕਸਰਸਾਈਜ਼ ਵੀ ਕਰਵਾਣੀ । ਉਹ ਵੀ ਕਰਵਾਣੀ। ਤੇ ਜਦੋਂ ਉੱਥੇ ਜਾਓ ਫੇਰ ਐਕਸਰਸਾਈਜ਼ ਵੀ ਕਰ ਲਈ ।ਜਦੋਂ ਫੇਰ ਘਰ ਆਓ ਫੇਰ ਓ ਉਹੀ ਹਾਲ।
ਹਾਂ! ਉਹੀ ਨਾ । ਇਹੋ ਤੇ ਗੱਲ ਏ । ਜਨਾਨੀਆਂ ਨੂੰ ਆਪਣੇ ਲਈ ਆਰ ਨਹੀਂ ਹੈ ਨਾ । ਹੁਣ ਜਿਵੇਂ ਮੈਂ ਵਾ ।ਮੈਂ, ਮੈਂ ਸ਼ਾਮ ਦੇ ਟਾਈਮ ਮੈਂ, ਸੋਰੀ? ਸ਼ਾਮ ਦੇ ਟਾਈਮ ਕਹਿੰਦੀ ਪਈ ਆ । ਸਵੇਰੇ ਬਾਰਾਂ, ਬਾਰਾਂ, ਇੱਕ ਵਜੇ ਨਾਲ ਮ ਮੰਮੀ ਨੂੰ ਵੀ ਫਰੂਟ ਕੱਟ ਕੇ ਦੇ ਦੇਣਾ। ਸਲਾਦ ਕੱਟ ਕੇ ਦੇ ਦੇਣਾ। ਬੱਚਿਆਂ ਨੂੰ ਵੀ ਦੇ ਦੇਣਾ। ਤੇ ਹੁਣ ਆਪਣੇ ਲਈ ਇੰਨਾ ਆਰ ਨਹੀਂ ਹੈ ।ਕਿ ਮੈਂ ਵੀ ਬੈਠ ਕੇ ਖਾ ਲਾ। ਹਾਂ!
ਕੁੁੱਟਿਆਂ ਤੇ ਸਾਰਿਆਂ ਲਈ ਹੈ ।ਲੇਕਿਨ ਆਪਣਾ ਨੀ ਉੱਦਮ ਆਉਂਦਾ।
ਹਾਂ ਆਪਤਾ ਉਦਾਂ ਹੀ ਹੈ। ਚੱਲ ਮੈਂ ਆਉਂਦੇ ਜਾਂਦੇ ਇੱਕ ਇੱਕ ਖੀਰਾ ਚੁੱਕ ਲਿਆ। ਇੱਕ ਸੇਬ ਚੁੱਕ ਲਿਆ ।ਤੇ ਪਰ ਡਾਕਟਰ ਕਹਿੰਦੇ ਨੇ ਕਿ ਤੁਹਾਨੂੰ ਪ੍ਰੋਪਰ ਸਲਾਦ ਔਰ ਫਰੂਟ ਇੱਕ ਪਲੇਟ ਭਰ ਕੇ
ਖਾਣੀ ਚਾਹੀਦੀ। ਖਾਣੀ ਚਾਹੀਦੀ ਹੈ। ਔਰ ਨਹੀਂ! ਬਹੁਤ, ਕਾਫ਼ੀ ਪਰਿਵਾਰ ਮੈਂ ਵੇਖੇ ਨੇ! ਜਿਹਨਾਂ ਦੀ ਰੋਟੀ ਟੀਨ ਹੈ। ਮੈਂ ਤੇ ਇੱਕ ਵਾਰੀ ਸਫ਼ਰ ਕਰਦੀ ਪਈ ਸੀ ।ਤੇ ਮਤਲਬ ਅ ਦੁਪਹਿਰ ਦਾ ਖਾਣਾ ਖਾਣ ਲੱ ਕਿ ਮੈਂ ਵੀ ਆਪਣੀ ਰੋਟੀ ਨਿਕਾਲੀ। ਤੇ ਮੇਰੀ ਜਿਹੜੀ ਸਾਹਮਣੇ ਵਾਲੀ ਸੀ ।ਉਹਨੇ ਆਪਣਾ ਇੱਕ ਟਿਫਨ ਪੂਰਾ ਫਰੂਟ ਸਭ ਤਰ੍ਹਾਂ ਦੇ ਫਰੂਟ ਕਟਿੰਗ ਕੀਤੇ ।ਤੇ ਉਹਨੇ ਆਪਣਾ ਯ- ਫੋਕ ਲਿਆ ।ਤੇ ਆਪਣਾ ਓਹੀ ਜੀ ਓਧਾ ਲੰਚ ਹੋ ਗਿਆ।
ਹਾਂਜੀ!
ਹਾ ਉਹਣਾ ਨੇ ਫਿਰ ਡੀਨਰ ਕਰਣੇ। ਉਹਨਾਂ ਨੇ ਛੇ ਵਜੇ ਤੋਂ ਪਹਿਲੇ ਕਰ ਲੈਣਾ ।ਮੁੜ ਕੇ ਉਹਨਾ ਕੁੱਛ ਖਾਣਾ ਨੀ। ਤੇ ਬਹੁਤ ਅੱਛੀ ਰੂਟੀਨ ਬਣੀ ਦੀ। ਬਹੁਤ
ਹਾਂਜੀ ਡਾਕਟਰ ਆਈ ਤੇ ਕਹਿੰਦੇ ਨੇ ਕੀ ਤੁਸੀਂ ਛੇ ਹੱਦ ਸੱਤ ਵਜੇ ਤੱਕ ਤੁਸੀਂ ਆਪਣਾ ਡਿਨਰ ਕਰ ਲਓ ਕਿਉਂਕਿ ਅਸੀਂ ਡਿਨਰ ਕਰਨੇ ਆਂ ਨੌ ਸਾਡੇ ਨੌ ਦੱਸ ਕਈ ਲੋਕ ਕਈ ਵਾਰੀ ਦੱਸ ਵਜੇ ਵੀ ਉਹ ਖਾ ਕੇ ਨਾਲ ਹੀ ਤੇ ਨਾਲ ਨੀ ਤਾਂ ਅਹ ਨਾ ਨਾਲ ਨ ਅੱਧੇ ਘੰਟੇ ਤੱਕ ਸੋ ਜਾਂਗੇ ਰੋਟੀ ਤਾਂ ਸਾਡੀ ਪਚੀ ਨੀ ਰੋਟੀ ਸਾਡੇ ਪੇਟ
ਇਹਨੇ ਬਹੁਤ ਟਾਈਮ ਲੈਣਾ ਹੁੰਦਾ ਹੈ। ਇਹ ਕਹਿੰਦੇ ਨੇ ਕਿਡਨੀਆਂ ਚ ਹੀ ਇਹ ਨਾ ਗਏ। ਕਿੰਨਾ ਕੁ ਉਹਨਾਂ ਨੇ ਪੀਸਣਾ ਹੀ ਹੈ ।ਨਾ ਉਹਨਾਂ ਨੇ ਵੀ ਪੀਸਣਾ ਜੇ ਉਹਨਾਂ ਨੂੰ ਕੋਈ ਅਸੀਂ ਵੋਕ ਹੀ ਨੀ ਕੀਤੀ ਕੁਛ ਨੀ ਕੀਤਾ ਤੇ ਫਿਰ ਉਹ ਸਾਡੇ ਹਾਰਟ ਤੇ ਆਏਗਾ ਨਾ।
ਹਾਂਜੀ ਉਹ ਕਿਉਂਕਿ ਬਲੋ ਹੋ ਜਾਂਦੀ ਨਾ ਅੰਦਰ ਬਲੋਟਿੰਗ ਹੋ ਜਾਂਦੀ ਹੈ। ਪੇਟ ਚ ਗੰਦ ਫਸਿਆ ਰਹਿੰਦਾ ਹੈ। ਗੰਦ ਬਾਹਰ ਨੀ ਨਿਕਲਦਾ ਹੁਣ ਤੁਸੀਂ ਦੇਖੋ ਰਸੋਈ ਚ ਹੀ ਜੇ ਦੋ ਚਾਰ ਦਿਨ ਤੁਸੀਂ ਡਸਟਬਿਨ ਅ ਪਿਆ ਦਾ ਤੇ ਉਹ ਕਿੰਨਾ ਗੰਦ ਫੈਲਾਇਆ।
ਤੁਂਸੀ ਡਸਟਬੀਨ ਤੇ ਫੇਰ ਹੈਗੀ ਗੱਲ ਇਹ ਜਿਹੜੀਆਂ ਸਾਡੀਆਂ ਨਾਲੀਆਂ ਬਣੀਆਂ ਹੋਈਆਂ ਜਿਹੜੇ ਪਾਈਪ ਪਏ ਹੋਏ ਨੇ ਵਾਸ਼ਵੇਸ਼ਣ ਦਾ ਪਾਈਪ ਪੀਏ ਹੋਈ ਹੈ ਜੇ ਇਹਨੂੰ ਨਾ ਤੁਸੀਂ ਗਰਮ ਪਾਣੀ ਜਾਂ ਵਾਸ਼ ਦੇ ਇਹਨਾਂ ਦੇ ਵਿੱਚ ਗਰਮ ਪਾਣੀ ਨਾ ਪਾਓ ਤੇ ਗਰਦਾ ਇੰਨਾ ਕਿੱਚੜਾ ਜੰਮਿਆ ਹੁੰਦਾ ਹੈ। ਤੇ ਮੈਂ ਤੇ ਆਪ ਸਪੈਸ਼ਲ ਬਾਲਟੀਆਂ ਪਾ ਪਾ ਕੇ ਕਰਦੀਆਂ ਵਾਸ਼ ਵੇਸ਼ਨ ਚ ਵੀ ਇੱਧਰ ਵੀ ਬਰਤਨਾਂ ਚ ਗਰਮ ਪਾਣੀ ਪਾਇਆ ਨਾਲ ਹੀ ਸਾਫ਼ ਉਹੀ ਸਾਡਾ ਸਰੀਰ ਹੈ ਤੇ ਉਹੀ ਨੇ, ਜੇ ਅਸੀਂ ਨਹੀਂ ਕਰਾਂਗੇ ਪਿਓ ਡਰਦਾ ਹੀ ਮਾਰੇਗਾ ਫਿਰ ਸਾਨੂੰ।
ਹਾਂ ਫਿਰ ਇੱਧਰ ਉੱਧਰ ਦੂਜੀਆਂ ਦੂਜੀਆਂ ਨਸਾਂ ਚ ਚਲਾ ਜਾਂਦਾ ਹੈ।
ਉਹ ਵੈਰੀਕੋਜ ਜਿਹੜੇ ਵ ਸਾਡੇ ਤੇ ਸਰੀਰ ਤੇ ਮੇਰੇ ਨੀਲ ਨੀਲੀਆਂ ਨੱਸਾਂ ਬਣੀਆਂ ਹੋਈਆਂ ਫਿਰ ਕਰਦੀ ਹਾਂ ਐਕਸਰਸਾਈਜ਼ ਕਰਦੀ ਹਾਂ। ਫਿਰ ਵੀ ਕਿਸੇ ਵੇਲੇ ਰਹਿ ਜਾਂਦੀ ਹੈ ਵੇਖੋ ਉਹ ਪਰਿਵਾਰ ਹੋਣ ਤੇ ਰਹਿ ਜਾਂਦਾ ਹੈ ਕੰਮ
ਹਾਂ ਉਹੀ
ਬੱਚੇ ਬੁੱਚੇ ਆਏ ਦੇ ਅੱਜ ਕੱਲ੍ਹ ਬੱਚੇ ਆਏ
ਹਾਂ ਉਹੀਓ ਤਾਂ ਕਹਿੰਦੀ ਆ ਜਨਾਨੀਆਂ ਨਾ ਆਪਣੇ ਲਈ ਟਾਈਮ ਨਹੀਂ ਖੱਟ ਸਕਦੀਆਂ ਦੂਜਿਆਂ ਨੂੰ ਸਭ ਨੂੰ ਖੁਆ ਪਿਆ ਸਕਦੀਆਂ ਨੇ। ਹੁਣ ਦੇਖੋ ਸਾਨੂੰ ਸਭ ਕੁਛ ਪਤਾ ਹੈ ਕਿ ਅਸੀਂ ਰੋਟੀ ਇਸ ਟਾਈਮ ਖਾਣੀ ਚਾਹੀਦੀ ਹੈ, ਫਰੂਟ ਖਾਣਾ ਚਾਹੀਦਾ। ਦਾ ਤੇ ਸਾਡੇ ਲਈ ਅੱਛਾ ਹੈ ਲੇਕਿਨ ਅਸੀਂ ਫਿਰ ਵੀ ਨਹੀਂ ਖਾ ਪਾਉਦੇ।
ਨਹੀਂ ਖਾਇਆ ਜਾਂਦਾ ਮਨ ਇੱਕ ਤਾਂ ਮੈਨੂੰ ਮੇਰਾ ਤੇ ਜਿਹੜੀ ਹੈ ਦਰਦਾਂ ਦਾ ਕਾਰਨ ਹੈ ਚਾ ਚਾਹ ਗੈਸ ਬਣਾਉਂਦੀ ਹੈ ਉਹਦੇ ਨਾਲ ਵੀ ਗੈਸ ਨਾਲ ਵੀ ਦਰਦਾਂ ਹੁੰਦੀਆਂ।
ਅਸੀਂ ਖਾਲੀ ਪੇਟ ਚਾਹ ਪੀਦੇ ਹਾਂ ਤੇ ਪਰ ਉਹ ਉਹ ਨੁਕਸਾਨ ਕਰਦੀ।
ਉਹ ਕਹਿੰਦੇ ਨੇ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ ਦਾ ਗਲਾਸ ਪੀਓ ਜੋ ਵੀ ਤੁਹਾਡਾ ਅੰਦਰ ਸਾਰਾ ਇਹ ਨਾ ਜਿਹੜਾ ਜੁੜਿਆ ਪੜ੍ਹਿਆ ਸਭ ਉਹ ਆਪਣੀ ਆਪਣੀ ਥਾਂ ਤੇ ਆ ਜਾਂਦਾ ਹੈ। ਉਹ ਆਲਸ ਨਾਲ ਹੀ ਚਾਹ ਦਾ ਪੁੱਠੀ ਦਾ ਕਿਸ ਦਾ ਚਾਹ ਮਿਲਦੇ ਬਸ।
ਨਹੀਂ ਪਾਣੀ ਤੇ ਪੀਵੀ ਨਾ ਅਸੀਂ ਲੇਕਿਨ ਪਾਣੀ ਤੋਂ ਬਾਅਦ ਦਾ ਵੈਸੇ ਹੁਣ ਅੱਜ ਕ ਨਾਲ ਕਹਿੰਦੇ ਨੇ ਕਦੇ ਜੀਰੇ ਦਾ ਪਾਣੀ ਕ ਸੌਂਫ ਦਾ ਪਾਣੀ ਕਦੀ ਤੁਸੀਂ ਸਾਬਤ ਧਨੀਏ ਨੂੰ ਭਿਗੋ ਲੋਂਗ ਦਾ ਪਾਣੀ ਤੇ ਮਤਲਬ ਨਾ ਬੜਾ ਮੈਂ ਵੈਸੇ ਮੈਂ ਪਿਛਲੇ ਹ ਤਾਂ, ਮੈਂ ਕਰਦੀ ਰਹੀ ਹਾਂ। ਬੜਾ ਅੱਛਾ ਸਰੀਰ ਰਿਹਾ। ਚੁਸਤੀ ਵੀ ਰਹੀਏ, ਸਭ ਕੁਛ ਏ।
ਲੱਗਾ ਸੀ।ਮੈਂ ਵੀ, ਮੈਂ ਵੀ ਤੁਹਾਡੇ ਤੋਂ ਸੁਣਿਆ 'ਤੇ ਫੇਿਰ ਮੈਂ ਵੀ ਇਸ ਤਰ੍ਹਾਂ ਥੋੜਾ ਜਿਹਾ ਕਰ ਲਿਆ ਕਰਾਂਗੀ। ਪਰ ਹਾਂ। ਇਹ ਮੈਂ ਉਹ ਉੱਠਿਆ ਨਹੀਂ ਜਾਂਦਾ। ਸਵੇਰੇ ਸਾਡੀ ਹੁਣ ਉਮਰ ਉਹ ਵੀ ਹੋ ਗਈ।ਥੋੜੀ ਸਠ, ਫਿਫਟੀ, ਸੀਸਟੀ ਪਲੱਸ, ਪਲੱਸ ਤੇ ਸਵੇਰੇ 'ਤੇ ਪੇਟ ਆਕੜਿਆ ਹੁੰਂਦਾ। ਲੱਤ ਨੂੰ ਚੁੱਕਣਾ ਵੀ ਅੱਗੇ- ਕਸੀਟ ਕੇ ਲਿਆਉਣਾ ਪੈਂਦਾ। ਫਿਰ ਕਹਿੰਦਾ ਚਲੋ। ਕੀ ਕਰਨਾ ਉੱਠ ਕੇ ਕਰ ਲੈਂਦੇ ਆਂ।ਆਪੇ ਹੀ ਕਰਨਾ ਸਾਰਾ। ਕਰ ਲੈਣੇ ਆਂ।ਉਹ ਹੀ ਬਸ ਭੈਣ ਜੀ। ਹਜੇ ਤੇ ਨਾ ਆ ਕੰਮਾਂਵਾਲੀਆਂ ਦਾ ਆਸਰਾ ਵੇ। ਫਿਰ ਵੀ ਆਪ ਥੱਕ ਜਾਈਦਾ। ਚੋਹ ਹਾਂ ਨਾ ਮੈਨੂੰ ਵੀ ਬੜੀ ਨੌਲੇਜ ਮਿਲੀ ਹੈ।ਮੈਂ ਵੀ ਆ ਪਾਣੀ ਵਗੈਰਾ ਪੀਆ ਕਰਾਂਗੀ। ਹਾਂ।ਧਨੀਏ ਦਾ ਜੀਰੇ ਦਾ ਜਿਸ ਆਸੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ